ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜ।
ਹਾਂਜੀ।
ਹਾਂਜੀ, ਹਾਂਜੀ ਹੋਰ ਕੀ ਬਣਾ ਰਹੇ ਸੀ?
ਵਧੀਆ ਜੀ, ਠੀਕ ਠਾਕ, ਕੁਛ ਨੀ ਜੀ, ਰੈਸਟ ਕਰਦੇ ਤੇ ਹੁਣ ਤਾਂ।
ਇਹੀ ਹੈ ਬਸ, ਇਹ ਰੈਸਟ ਕਰ ਲਓ, ਕੰਮ ਕਰ ਲਓ, ਬਸ ਕਢਾਈ ਹੀ ਚੱਲੀ ਜਾਂਦਾ। ਹਮ ਨਾ ਤਾਂ ਬੰਦਾ ਵਿਹਲ ਹੀ ਆ, ਨਾ ਕੋਈ ਕੰਮ ਹੀ ਆਈ ਹੁਣ,
ਹਾਂਜੀ, ਹਾਂ ਫਰਬਾਰੇ ਦਾ ਹੁਣ ਕੁਛ ਬਣਦਾ ਨਹੀਂ ਜੀ।
ਹਾਂ, ਨਾ ਦੇਖੋ ਕੋਈ ਹੁਣ, ਜਿਵੇਂ ਅੱਗੇ ਕੰਮ ਹੁੰਦੇ ਸੀ, ਅਗੇ ਪੁਰਾਣੇ ਹਨਾ ਦਰੀਆਂ ਬੋਣਣੀਆਂ। ਖੇਸ ਬੁਣਨੇ
ਹਾਂਜੀ, ਹਾਂ ਓਦੋਂ ਦਾ ਤਾਂ ਹੁਣ ਕੁਛ ਵੀ ਨੀ ਹੈਗਾ ਜੀ।
ਹਾਂ, ਵੀ ਉਹ ਸਿਸਟਮ ਤਾਂ ਹੁਣ ਰਿਹਾ ਨੀ ਹੈਗਾ, ਹੁਣ ਤਾਂ ਝਾੜੂ ਲਾ ਲਓ। ਪੋਚਾ ਲਾ ਲੋੋ, ਬਸ ਇਹੀ ਕੰਮ, ਕੱਪੜੇ ਧੋ ਲੋ। ਹਾਂ, ਹਾਂ ਇਹ ਕੱਪੜੇ ਸੀ ਲੋਓ ਬਸ ਏਹੀ। ਤਿੰਨ ਛੋਟੇ -ਛੋਟੇ ਕੰਮ ਨੇ, ਵੱਡਾ ਕੋ ਕੰਮ ਨੇ।
ਹਾਂਜੀ, ਉਹ ਅੱਗੇ ਆਪਾਂ ਨੂੰ ਪਤਾ ਨੀ ਕੀ ਗੱਲ ਥਕੇਵਾਂ ਵੀ ਨੀ ਆਉਂਦਾ। ਤੀਜੀਸਾਰਾ ਦਿਨ ਫਿਰਦੇ ਰਹਿੰਦੇ ਤੇ।
ਹਾਂ, ਉਮਰ ਸਾਬ ਹੀ ਹੁੰਦਾ, ਬੰਦਾ ਕੋਈ ਵੀ ਹੈ ਹਨਾ। ਕੁਛ ਸੋਹਲ ਹੋ ਰਿਹਾ, ਹੁਣ ਆਪਾਂ ਸੁਖ ਸੁਵਿਧਾ। ਜ਼ਿਆਦਾ ਹੋ ਰਹੀ ਅੱਗੇ, ਸੁਖ ਸੁਵਿਧਾ ਹੁੰਦੀ ਨੀ ਸੀ, ਐਂ ਹੁੰਦਾ ਸੀ ਗਰਮੀ ਚ ਬੈਠੇ। ਮੈ ਆ ਵੀ ਚਲੋ, ਕੰਮੇ ਕਰ ਲੈਂਦੇ ਆ।
ਹਾਂਜੀ, ਹਾਂ।
ਹਨਾ, ਹੁਣ ਤਾਂ ਏਸੀ ਲਾ ਲਾਣੇ ਬਹਿ ਜਾਣੇ ਆ ਵੀ ਚਲੋ। ਠੰਡਾ ਏ ਕਮਰਾ ਸੁਵੇ ਚ। ਹਾਂ ਇਹ ਤਾਂ ਹੈ ਹੀ, ਬਸ ਇਕ ਹਾਂ ਖਾ ਲਿਆ ਪਕਾ ਲਿਆ ਹੂ ਹਾਂ ਇਹ ਤਾਂ ਹੈ ਜੋਂ ਬਾਹਰ ਦਸ ਮਿੰਟ ਬਾਹਰ ਆਉਣੇ ਉਦੋਂ ਗਰਮੀ ਲੱਗਦੀ ਫਟਾਫਟ ਕਰਨ ਮੇੜ ਕੇਦ ਜੰ ਜਾਣ ਆ
ਜੀ ਹਾਂ ਤਾਂਹੀਓ ਹੁਣ ਬਿਮਾਰੀਆਂ ਵੱਧ ਰਹੀਆਂ ਨੇ ਜੀ
ਹਾਂ ਬਿਮਾਰੀਆਂ ਵੀ ਤਾਂ ਹੀ ਨਹੀਂ ਜ਼ਿਆਦਾ ਨਾ, ਆਪ ਸੋਹਲ ਹੋ ਗਏ ਅੱਗੇ ਆਪਾਂ ਹਾਂ ਉਹ ਦਾਤੀ ਫੜ ਪੱਖਿਆਂ ਨਾਲ ਹੀ ਸੋ ਜਾਂਦੇ ਹੁੰਦੇ ਸੀ ਫੇਰ ਕੂਲਰ ਆ ਗਏ
ਫਿਰ ਕੂਲਰਾਂ ਤੋਂ ਬਾਅਦ ਚ ਹੁਣ ਏਸੀ ਆ ਗਏ ਹੁਣ ਏਸੀਆਂ ਦੀ ਉਹ ਹੋ ਗਿਆ
ਹਾਂਜੀ ਹਾਂ ਅੱਗੇ ਦੁਪਹਿਰੇ ਕੱਢਦੇ ਹੁੰਦੇ ਜੀ ਪੜਸਾਵਿਆਂ ਦੇ
ਹਾਂ ਹਾਂ ਦੱਸ ਥੋੜੀ ਗਰਮੀ ਚ ਹੀ ਬੈਠੇ
ਹਾਂ ਕਿਹੜੀਆਂ ਲਾਈਟਾਂ ਹੁੰਦੀਆਂ ਹੁੰਦੀਆਂ ਗਈਆਂ
ਹਾਂ ਅਸੀਂ ਤਾਂ ਖੇਤਾਂ ਚ ਰਹਿੰਦੇ ਹੁੰਦੇ ਸੀ ਇ ਨਮਦੇ ਥੱਲੀ ਬੈਠੇ ਇਕਠੇ ਰਹਿੰਦੇ ਸੀ ਸਾਰਾ ਦਿਨ ਚ ਬੱਚਿਆਂ ਦੇ ਵਿੱਚ ਚਨਾਈ ਜਾਣਾ ਅਈ ਨਿਮ ਥੱਲੇ ਬੈਠਿਆ ਰਹਿਣਾ ਬਸਹੀ ਵੀ ਲਦੇ ਆ ਹੁੰਦਾ ਸੀ ਦੁਪਹਿਰਾ ਚੁੱਲਿਆਂ ਤੇ ਹੀ ਕੰਮ ਕਰਨਾ ਹੁੰਦਾ ਸੀ
ਹਾਂਜੀ
ਹੂ ਅੱਗੇ ਜੇ ਸਿਲੰਡਰ ਭਰਾਇਆ ਵੀ ਹੁੰਦਾ ਉਹ ਵੀ ਨੀ ਵਰਤਦੀ ਹੁੰਦੀ ਸੀ ਹੁਣ, ਦੱਸ ਵੀ ਪੈਸੇ ਲੱਗਣਗੇ
ਚੁ੍ਹਿਆਂ ਤੇ ਈ ਸਾਰਾ ਕੁਛ ਕਰਨਾ
ਹਾਂਜੀ ਹਾਂ ਉਹ ਤਾਂ ਬਿਲਕੁਲ ਕੋਈ ਵੀ ਨਹੀਂ ਅੱਗਮ ਚੋਦਾਹ ਇੰਚ
ਹਾਂ ਇਹ ਹੁਣ ਤਾਂ ਰਿਵਾਜ ਹੀ ਨਹੀਂ ਰਿਹਾ ਹੈਗਾ ਚੁੱਲੇ ਨਹੀਂ ਹੈਗੇ ਲੋਕਾਂ ਦੇ ਘਰਾਂ ਚ
ਹਾਂਜੀ ਹਾਂ ਹੁਣ ਜਿਮੀਦਾਰ ਸਾਡਾ ਜਿਹੜੀ ਛੋਟੀ ਬਰਾਦਰੀ ਹੈ ਜੀ
ਹਾਂਜੀ
ਇਹ ਵੀ ਸਿਲੰਡਰ ਬਾਹਰਾਂ ਨੀ ਗੱਲ ਕਰਦੇ ਹੁਣ
ਹਾਂ ਇਹ ਤਾਂ ਹੈ ਇਹ ਤਾਂ ਆਪਣੇ ਨਾਲ ਵੀ ਜ਼ਿਆਦਾ ਕਾਮਯਾਬ ਨੇ ਹੈ ਨਾ ਇਹਨਾਂ ਨੂੰ ਸੁੱਖ ਸੁਵਿਧਾ ਜ਼ਿਆਦਾ ਮਿਲ ਹੈ ਜੀ
ਹਾਂਜੀ ਹਾਂ ਇਹ ਥੋੜੀ ਜਿ ਇਹਨਾਂ ਨੂੰ ਸਰਕਾਰ ਨੇ ਉਹ ਕਰ ਰੱਖਿਆ ਜੀ
ਪਤਾ ਜੋਬ ਮਿਲੀ ਦੀ ਐ, ਹੁਣ ਆਪਾਂ ਛੇ ਸੌ ਨੰਬਰ ਲੈਣਾ ਤਾਂ ਇਹਨਾਂ ਦਾ ਤਿੰਨ ਸੌ ਹੀ ਨੰਬਰ ਲੈਣਾ
ਹਾਂਜੀ ਹਾਂ
ਇਹਨਾਂ ਨੂੰ ਆਪਣੀ ਸੁੱਖ ਸੁਵਿਧਾ ਮਿਲ ਰਹੀ ਹੈ ਜਿਹੜਾ ਕੋਈ ਮਾੜਾ ਪੜਿਆ ਹੋਇਆ ਥੋੜ੍ਹੇ ਜਿਹੇ ਨੰਬਰਾਂ ਚ ਏ ਜੋਬ ਤੇ ਲੱਗ ਜਾਂਦੇ ਨੇ ਇਹ ਆਪਾਂ ਨੂੰ ਜਤਨਾਂ ਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਇਹ ਗੱਲਾਂ ਦੀ ਵੀ
ਆਪਾਂ ਨੂੰ ਕਰਨੀ ਪੈਂਦੀ ਹੈ ਪਹਿਲਾਂ ਇਹ ਕਰਦੇ ਤੇ
ਹਾਂਜੀ ਹੁਣ ਜੋਬ ਇਹਨਾਂ ਨੂੰ ਬਹੁਤ ਛੇਤੀ ਮਿਲ ਜਾਣੇ ਥੋੜੇ ਜਿਹੇ ਵੀ ਨੰਬਰ ਲੈ ਕੇ ਥੋੜੇ ਜਿਹੇ ਉਹਨਾਂ ਤੇ ਪਰਸੈਂਟਾਂ ਦੀ ਵੀ ਛੋਟ ਬਹੁਤ ਜ਼ਿਆਦਾ ਹੈ
ਹਾਂਜੀ ਅੱਗੇ ਤਾਂ ਆਪਾਂ ਹੁਣ ਬੁੜੀਆਂ ਹੁੰ ਤੇ ਐਂ ਜੀ ਦੁੱਧ ਦਾ ਗਿਲਾਸ ਦੇ ਕੇ ਕੰਮ ਕਰਾ ਲੈਂਦੀਆਂ ਤੀਆਂ।
ਹਾਂਜੀ ਹੁਣ ਤਾਂ ਕੋਈ ਕੰਮ ਈ ਨੀ ਕਰਦਾ ਆਪ ਈ
ਨਾ ਜੀ ਨਾ ਹੁਣ ਨੀ ਕੋਈ ਕਰਦਾ ਹੁਣ ਤਾਂ ਕਹਿ ਦਿੰਦੀਆਂ ਨੇ ਸਾਡੇ ਏ ਕਰਦੋ
ਥੋੜਾ ਥੋੜਾ ਵੀ ਹੁਣ ਵੀ ਥੋੜੇ ਸਾਲ ਈ ਕੰਮ ਐ ਇਸ ਤੋਂ ਜਮੀ ਹਟ ਜਾਣਗੇ।
ਹਾਂਜੀ ਹੁਣ ਵੀ ਬਸ ਨਾ ਹੋਏ ਵਰਗਾ ਹੀ ਐ ਜੀ।
ਹਾਂ ਵੀ ਚਲੋ ਹਜੇ ਕੋਈ ਨਾ ਕੋਈ ਹਨਾ ਆਪਣੇ
ਹਾਂ ਵੀ ਹੁਣ ਕੋਈ ਟਾਵਾਂ ਬੰਦਾ ਮਿਲ ਜਾਂਦਾ ਆਪਾਂ ਨੂੰ।
ਹਾਂ ਪਰ ਫੇਰ ਇਸ ਤੋਂ ਅੱਗੇ ਪੰਜ ਛੇ ਸਾਲਾਂ ਨੂੰ ਤਾਂ ਕਿਸੇ ਨੇ ਕੰਮ ਨੀ ਕਰਨਾ। ਉਹ ਆਪਣੇ ਕੰਮ ਖੁਦ ਈ ਕਰਨੇ ਪੈਣੇਗੇ।
ਇਹ ਤਾਂ ਹੈ ਜੀ। ਤੇ ਸਰਕਾਰ ਇਨਾ ਕਣੀ ਡੱਕਾ ਜਿਆਦਾ ਡੇਕਦੀ ਆ ਜੀ।
ਹਾਂ, ਕੋਈ ਨੀ ਜਾਂਦਾ।
ਕਿਉਂ ਉਈ ਲੱਗਦਾ ਜੀ ਹੁਣ ਇਹਨਾਂ ਦਾ ਸੱਤ ਸੌ ਦਿਹਾੜੀ ਦਾ ਬੰਨ ਤਾਂ।
ਹਾਂ,
ਤੇ ਪੰਦਰਾਂ ਸੌ ਇਹਨਾਂ ਦਾ ਮਹੀਨੇ ਦਾ ਕਰਤਾ।
ਹਾਂਜੀ ਇਹ ਤਾਂ ਹੈ ਜੀ। ਬੰਦਾ ਪੰਦਰਾਂ ਸੌ ਜੇ ਕੋਈ ਸਹੀ ਚੱਲਦਾ ਖਰਚ ਦਾ ਨੀ ਹੈਗਾ ਜੇ ਸਹੀ ਆਪਾਂ ਚੱਲੀਏ ਨਾ। ਪੰਦਰਾਂ ਸੌ ਖਰਚ ਇੱਕ ਬੰਦੇ ਦਾ ਹੈ ਨੀ। ਰੋਟੀ ਪਾਣੀ ਤੋਂ ਛੱਡ ਕੇ ਨਾ ਵੀ ਚਲੋ ਇੰਨਾ ਕ ਤਾਂ ਬੰਦਾ ਨਰੇਗਾ ਦਾ ਕੰਮ ਆ ਜਾਂਦਾ ਇਹਨਾਂ ਨੂੰ ਉੱਥੇ ਵੀ ਪੈਸਾ ਕਮ ਕਮਾਣ ਲੱਗ ਰਹੇ ਨੇ ਇਹ
ਹਾਂਜੀ ਹਾਂ ਤਾਂ ਹੀ ਤਾਂ ਜੀ ਹੁਣ ਕੋਈ ਕੰਮ ਨੀ ਕਰਦਾ।
ਹਾਂ ਇਹ ਤਾਂ ਹੈਈ ਆ ਜੀ।
ਹੁਣ ਇੱਧਰ ਸਾਡੇ ਦੀਦੀ ਤੇ ਇਹਨਾਂ ਨੇ ਰੋਟੀ ਵਾਲੀ ਪੁੱਛੀ ਤੀ ਜੀ।
ਹਾਂਜੀ,
ਓ ਕਹਿੰਦੀ ਵੀ ਮੈਂ ਤਿੰਨ ਸੌ ਰੋਜ਼ ਦਾ ਲਿਆ ਕਰੂੰਗੀ।
ਹਾਂ ਨਹੀਂ
ਵੀਰੇ ਅਸੀਂ ਇੱਕ ਘਰ 'ਚ ਜਾਂਦੇ ਆ ਤਿੰਨ ਸੌ ਸਾਨੂੰ ਰੋਜ਼ ਬਣਦਾ।
ਹਾਂ,
ਵੀ ਓਹੀ ਦਿਹਾੜੀ ਲਿਆ ਕਰਾਂਗੇ ਅਸੀਂ
ਹਾਂ ਇਹੀ ਆ ਬਸ ਹਨਾ ਕੋਈ ਵੀ ਕੰਮ ਆਲੀ ਨੀ ਹਨਾ ਹੁਣ ਮਿਲਦੀ।
ਹਾਂਜੀ ਹਾਂ ਹੁਣ ਉਹੀ ਨਰੇਗਾ ਆਲੀ ਦਿਹਾੜੀ ਫੜ ਰੱਖੀ ਆ ਬਸ ਇਹਨਾਂ ਨੇ
ਹਾਂ
ਬਸ ਕਹਿ ਦਿੰਦੇ ਨੇ ਸਾਨੂੰ ਐਨੇ ਪੈਸੇ ਆਉਂਦੇ ਨੇ ਹੁਣ ਘੱਟ ਕੰਮ ਨੂੰ ਇਹ ਹੱਥ ਨੀ ਪਾਉਂਦੇ।
ਹਾਂਜੀ ਹੁੰਦਾ ਜੀ ਬਸ
ਹਾਂਜੀ ਹਾਂ
ਕਰੀ ਜਾਂਦੇ ਨੇ ਵੈਸੇ ਆਪ ਤਾਂ ਸਾਰੇ ਖੁਦ ਨੂੰ ਹੀ ਕੰਮ ਕਰਨੇ ਪੈਣਗੇ।
ਝੋਨੇ 'ਚ ਲੱਗੇ ਨੇ ਜੀ ਇਹ ਮਹੀਨਾ ਝੋਨੇ 'ਚ ਲੱਗੇ ਰਹਿਣਗੇ।
ਹਾਂ ਇਹ ਤਾਂ ਹੈ।
ਏਨ ਇਹਨਾਂ ਦਾ ਫੇਰ ਕੰਮ ਸਟਾਰਟ ਹੋਜੂਗਾ।
ਹੁਨ ਝੋਨਾ ਕਰਦੇ ਜਿਹੜੇ ਹੁਨ ਜੇੜੇ ਕੁੁ ਕੰਮ ਲੱਗੇ ਹੱਲੇ, ਓ ਵੀ ਨੀ ਆਂਦੇ ਹੈਗੇ।
ਹਾਂਜੀ, ਹਾਂ।
ਠੀਕ ਬਾਸ ਆਪ ਈ ਕਰਨਾ ਪੈਂਦਾ ਸਾਰਾ ਕੰਮ
ਹੋਰ ਕਰਨਾ ਪੈਂਦਾ ਐ ਜੀ।
ਹੂੰ।
ਜਿਨੇ ਕੰਮ ਕਰਨੇ ਜੇ ਓਨੂੰ ਕਾਰ ਸਕਤੈ
ਹਾਂਏ ਹੋ ਹੀ ਜਾਂਦਾ ਏ ਤਾ ਸਬ
ਹਾਂਜੀ ਹਾ
ਬੰਬਈ
ਅੱਗੇ ਤਾਂ ਜੀ ਬੁੜੀਆਂ ਠੇਰੀਆਂ, ਝਾੜੂ ਪੋੱਚੇ ਆਲੀਆਂ ਲਾ ਲਾਦੀਆਂ ਤੀ ਜਾਦਾ ਟੈਮ।
ਹਾਂ, ਹਾਂ ਹੂਨ ਤਾਂ ਕੋਈ ਝਾੜੂ ਪੋਚਾ ਕਾਰਦਾ ਈ ਨੀ ਹੈਗਾ, ਹੁਣ ਤਾਂ ਆਪ ਨੂੰ ਹੀ ਹੈਨਾ ਸਾਰਾ ਕੁਸ਼ ਜਿੰਨੇ ਕੰਮ ਨੇ ਆਪ ਨੂੰ ਈ ਕਾਰਨੇ ਪੈਂਦੇ ਨੇ।
ਹਾਂਜੀ।
ਹਾਂ ਇਨਾਂ ਦੇ ਵੀ ਨਿਆਣੇ ਹੁਨ ਤਾਂ ਪੜ ਕੇ, ਕੰਮਾਂ ਤੇ ਲੱਗੇ ਹੋਏ ਨੇ, ਅਪਨੇ ਵਰਗੇਆਂ
ਅ, ਅ ਨਾ ਜੀ ਨਾ ਹੁਣ ਤਾ ਏਨਾਂ ਨੂੰ ਵੀ ਨਾਉਲਜ ਜਾ ਗਈ ਏ, ਅੱਗੇ ਤਾਂ ਸੀਰੀ ਪਾਲੀ, ਪਾਲੀ ਰਲਾ ਦਾਂ ਦੇਤੇ ਛੋਟੇ ਜੇ ਨੂੰ
ਹਾਂਜੀ, ਹੁਨ ਤੇ ਸੂਕੂਲਾਂ ਚ ਵੀ ਜਾਂਦੇ ਨੇ ਬੱਚੇ ਏਨਾਂ ਦੇ।
ਹੁਨ ਤਾਂ ਸੂਕੂਲਾਂ ਚ ਜਾਂਦੇ ਨੇ ਜੀ ਹੁਣ ਕੋਈ ਪਾਲੀ ਰਾਲਦੇ ਈ ਨੀ।
ਹਾਂ ਨਾ ਦੇਖੋ ਓਹ ਹੁੰਦਾ ਸੀ, ਹੁਨ ਸ਼ੋਪ ਤੇ ਵੀ ਲੇਡੀਜ਼ ਲਗੀਆਂ ਹੋਈਆਂ ਨੇ ਜਿਨਾ ਜਨਾਨੀਆਂ ਕੰਮ ਕਾਰਦੀਆਂ ਹਰ ਇਕ ਸ਼ੋਪ ਤੇ
ਹਾਂਜੀ ਹਾਂ ਹੁਣ ਬਾਹਰ ਅੰਦਰ ਦਾ ਜਾਦੇ ਹੋ ਰੇ ਜੀ।
ਥੋੜੀ ਜੀ ਕਾੱਟ ਪੈਸੇਆਂ ਚ ਲਾੱਗ ਜਾਂਦੀਆਂ ਨੇ, ਫੇਰ ਚਲਾ ਅਗਲਾ ਲਗਾ ਲੈਂਦਾ ਵੀ ਅਲਗ ਚੱਲ ਆਪਾਂ ਨੂੰ ਕੀਰਨਾ ਵੀ ਕੋਈ ਹੋਏਆ ਅਪਾਂ ਤਾਂ ਸਮਾਨ ਈ ਵੇਚਨਾ ਵੇ, ਸੇਲ ਈ ਕਾਰਨਾ ਵੀ ਜਨਾਨੀਆਂ ਕਰਦਾਨੀਆਂ ਨੇ ਓਹੀ ਕੰਮ
ਏ ਤਾ ਹੈ ਜੀ ਹੁਣੇ ਹੂਨ ਤਾਂ ਤੈਨੂੰ ਦੇਖ ਜੀ, ਮੈਨੂੰ ਦੇਖ, ਹੂਨ ਤਾਂ ਸਬ ਨੇ ਕੀਤਾ ਤੋ ਰੱਖੇਆ ਜੀ।
ਤਾ ਕੋਈ ਵੀ ਐ
ਹਾਂਜੀ, ਹਾਂ।
ਚਲੋ ਐ ਨਿਕਲੀ ਜਾਂਦੀ ਏ
ਹਾਂ ਜੀ ਜ਼ਿੰਦਗੀ ਐਈ ਨਿਕਲੀ ਜਾਊਗੀ। ਜਿੰਨਾ ਕ ਚਿਰ ਬਣਦੈ, ਠੀਕ ਹੈ ਜੀ।
ਹਾਂ ਕਈ ਜਾਨੇ ਆ ਚਲੋ ਦੇਖੋ ਅਗਲੀ ਜ, ਅਗਲੀ ਜਨਰੇਸ਼ਨ ਨੂੰ ਔਖਾ ਹੋਊਗਾ ਜੇੜੇ ਹੁਣ ਆਪਣੇ ਬੱਚੇ ਨੇ, ਇਨਾਂ ਨੂੰ ਬੋਤ ਔਖਾ ਹੋਊਗਾ, ਹਾਰੀ
ਹਾਂਜੀ ਹਾਂ ਏਨਾਂ ਨੂੰ ਔਖਾ ਹੋਊ ਜਾਦਾ।
ਕਿਨਾੱ ਕ ਚਿਰਾਂ, ਕੋਈ ਕੰਮ ਕਰੂਗਾ।
ਹਾਂਜੀ, ਹਾਂਹਾ
ਕੱਲੇ, ਕੱਲੇ ਨੇ ਜਿਵੇਂ ਓਨਾਂ ਨੂੰ ਤੇ ਜਾਦਾ ਔਖਾ ਐ, ਵੀ ਸਾਥ ਦੇਣ ਵਾਲਾ ਵੀ ਨੀ ਕੋਈ ਹੁੰ ਹੂਦਾ ਦੇਖੋ
ਹਾਂਜੀ, ਹਾਂ ਏ ਤਾਂ ਗਾਲ ਹੈ।
ਕੱਲਾ ਤਾਂ ਹੁਨ ਖੇਤੀ ਵੀ ਨੀ ਕਾਰ ਸਕਦਾ, ਕੋਈ ਵੀ ਹੈ ਚਾਹੇ ਕਿੰਨੇ ਕੰਮ ਹੁੰਦੇ ਨੇ, ਉਰਲੇ ਪਰਲੇ।
ਅੱਗੇ ਤਾਂ ਜੀ ਇਕ ਦੂਜੇ ਨੂੰ ਬੁਲਾ ਲਾਂਦੇ ਤੇ
ਹਾਂ, ਅਗੇ ਵੀਡੀਆਂ ਨਾਲ ਕੰਮ ਕਾਰਦੇ ਸੀ, ਹਨਾ ਬੀ ਓ ਦੇਖ ਰਾਤ ਤਾਂ ਓਨੇ ਕੰਮ ਓ ਦੇਖ ਬਰਾ ਤਾਂ ਓਨੇ, ਓਨੇ ਹੇਗਾ, ਆਈ ਨਿਕਲ ਜਾਂਦਾ ਸੀ ਕੰਮ, ਤੇ ਪਤਾ ਵੀ ਨੀ ਲਾਗਦਾ ਸੀ।
ਤਾ ਜੀ, ਜਿਹਦੇ ਦੋ ਨੇ ਦੋ, ਜਿਹਦੇ ਇੱਕ, ਇੱਕ ਕਿਸੇ ਦਾ ਇੱਕ ਦੂਜਾ ਜਾਂਦਾ ਉਤਰ ਹੀ ਨਹੀਂ ਹੈਗਾ
ਹੋ ਜਾਂਦਾ ਹੁੰਦਾ ਸੀ, ਨਹੀਂ ਚਲੋ ਨਿਕਲੀ ਜਾਊਗਾ ਟਾਈਮ
ਹਾਂਜੀ ਟਾਈਮ ਨੇ ਤਾਂ ਲਿਕਲ ਹੀ ਜਾਣਾ, ਉਹੀ ਆਦਤ ਪੈ ਜਾਂਦੀ ਹੈ ਜੇ ਆਪਾਂ ਨੂੰ
ਆਪ ਉਹੀ ਜਿਹੀ ਆਤ ਬਣ ਜਾਂਦੀ ਜਿ ਜਿਹਾ ਆਪਾਂ ਹੁੰਣਦੇ ਹ ਕੱਲਾ ਕੱਲੇ ਨੂੰ ਆ ਪੈ ਜਾਂਦੀ, ਕਾਰਨਾਂ ਦੀ ਦੋ
ਹਾਂਜੀ ਹਾਂ, ਹਾਂਜੀ ਹਾਂ
ਚਈਦੇ ਵਕਤ
ਹਾਂ, ਇਹ ਤੇ ਹੈ ਹੀ ਚਲੋ ਟੈਮ ਨੇ ਤਾਂ ਨਿਕਲਣਾ ਆ, ਚੰਗੇ ਮਾੜੇ, ਆ ਪਰਮਾਤਮਾ ਕੱਢਦਾ
ਹਾਂਵੇ ਬਸ, ਐਵੇਂ ਐ ਬਸ, ਚੱਲੀ ਜਾਂਦਾ ਚਲੋ
ਹਾਂਜੀ ਹਾਂ, ਹਾਂਜੀ ਇਹ ਤਾਂ ਹੈ ਜੀ
ਹਾਂ ਇਹਕ
ਹੋਰ ਫਿਰ ਤੁਸੀਂ, ਕੈ ਵਜੇ ਖਾਣਾ ਖਾਂਦੇ ਹੋ ਜੀ
ਅਸੀ ਤਾਂ ਸ਼ਾਮ ਨੂੰ ਕ ਸਾਡੇ, ਕੱਲ ਤਾਂ ਸਾਨੂੰ ਨੌ ਵੱਜ ਗਏ ਸੀ ਤੇ ਆਈ ਵਸ ਜਿਵੇ ਹਨਾ ਕਦੇ ਵੱਧ ਟਾਈਮ ਹੋ ਜਾਣੇ, ਕਦੇ ਘੱਟ, ਚਲੋ ਠੀਕ ਹੈ ਦੀਦੀ ਓਕੇ ਬਾਏ
ਓਕੇ ਜੀ ਓਕੇ